ਹਾਂਜੀ ਠੀਕ ਹੈ ਹੋਰ ਹੋਰ ਸੁਣਾਓ ਕੀ ਕਰਦੇ ਜੇ
ਬਸ ਰੋਟੀ ਰੋਟੀ ਖਾ ਕੇ ਹਣ ਵਹਲੇ ਹੋਏ ਸੀ
ਅੱਛਾ ਜੀ
ਹਾਂਜੀ
ਠੀਕ ਮੈਂ ਵੀ ਕਾਹ ਮੈਂ ਕਿਹਾ ਫੋਨ ਚੱਲ ਕਰ ਲੈਨਾ ਆ ਫ੍ਰਰੀ ਬੈਠੇ ਦੇ ਆਂ ਚਲੋ ਫੋਨ ਕਰ ਲਈਏ ਹਮ
ਹੋਰ ਤੁਹਾਡੇ ਘਰ ਵਧੀਆ ਸਭ
ਹਾਂਜੀ ਸਭ ਠੀਕ
ਅੱਛਾ ਵਧੀਆ ਮੈਂ ਪੁੱਛਣਾ ਸੀ ਤੁਸੀਂ ਪਾਰਲਰ ਦਾ ਕੀਤਾ ਰ ਨਾ ਥੋੜਾ ਬਹੁਤ ਕੋਰਸ
ਹਾਂਜੀ ਹਾਂਜੀ
ਹਾਂਜੀ ਤੇ ਫੇਰ ਮਤਲਬ ਕਿਵੇਂ ਕੀ ਕੀ ਹੁੰਦਾ ਪਾਰਲਰ ਦੇ ਕੋਰਸ ਚ
ਹਾਂਜੀ ਤੂੰ ਤੂੰ ਤੁਸੀਂ ਕਿਹਦੇ ਬਾਰੇ ਪੁੱਛਣਾ
ਬਸ ਵੈਸੇ ਹੀ, ਮੈਂ ਸੋਚਿਆ ਵੀ ਮਤਲਬ ਪਤਾ ਹੋਣਾ ਚਾਹੀਦਾ ਇਨਫੋਰਮੇਸ਼ਨ ਥੋੜ੍ਹੀ ਬਹੁਤ ਹੋਣੀ। ਚਾਹੀਦੀ ਹੈ।
ਫੇਸ਼ੀਅਲ, ਬਲੀਚ ਉਹ ਮਤਲਬ ਵੈਕਸ ਵੁਕਸ ਕਿਦੇ ਬਾਰੇ।
ਦੇਖੋ ਮੈਨੂੰ ਤਾਂ ਕੁਛ ਵੀ ਨੀ ਪਤਾ, ਇਹਨਾਂ ਬਾਰੇ ਤੁਸੀਂ ਦੱਸੋ ਕੁਛ?
ਨਹੀਂ, ਫੇਸ਼ੀਅਲ ਤਾਂ ਏਦਾਂ ਹੁੰਦੇ ਨਾ? ਮਹੀਨੇ ਜਾਂ ਦੋ ਮਹੀਨੇ ਬਾਅਦ ਕਰਾਲੋ।
ਹਾਂਜੀ,
ਸਹੀ ਰਹਿੰਦਾ ਮਤਲਬ ਕਿ ਟੈਨਿੰਗ ਨਹੀਂ ਹੁੰਦੀ। ਫੇਸ ਤੇ, ਤੇ ਉਹ ਕਰ ਲੈਣਾ। ਚਾਹੀਦਾ ਮਹੀਨੇ ਦੋ ਮਹੀਨੇ ਬਾਅਦ ਫਿਰ ਤੇ, ਜਿਹੜੇ ਫੇਰ ਵੈਕਸ ਵੀ ਵੈਕਸ ਵੀ ਵਧੀਆ ਹੁੰਦੀ ਐ। ਹੂੰ, ਉਹ ਵੀ ਕਰਾ ਲੈਣੀ ਚਾਹੀਦੀ ਐ, ਆਪਣੀ ਬੋਡੀ ਦੀ ਉਹ ਹੋ ਜਾਂਦੀ ਐ। ਸਫਾਈ ਹੋ ਜਾਂਦੀ ਇੱਕ ਹਿਸਾਬ ਨਾਲ ਆਪਣੀ ਬੋਡੀ ਦੀ।
ਹਾਂਜੀ। ਹੋਰ ਕੀ ਕੀ ਹੁੰਦਾ।
ਬਸ ਆਹੀ ਹੁੰਦਾ, ਅੱਜ ਕਲ ਤਾਂ ਨੇਲ ਆਰਟ ਦਾ ਬੜਾ ਫੈਸ਼ਨ ਚਲਿਆ ਵਾ।
ਹਾਂਜੀ।
ਹਾਂਜੀ।
ਕਈ ਐਕਸਟੈਨਸ਼ਨ ਲਵਾਂਦੇ ਨੇ।
ਹਾਂਜੀ ਹਾਂਜੀ। ਪਰ ਫਾਇਦਾ ਨੀ ਕੋਈ, ਉਹਦਾ ਨੈਲਸ ਖ਼ਰਾਬ ਹੋ ਜਾਂਦੇ ਨੇ।
ਹਾਂਜੀ।
ਹਾਂਜੀ, ਉਹ ਕੇ ਫਿਰ ਰਫ ਕਰਦੇ ਨੇ, ਸਾਰਾ ਕੁਛ ਰਫ ਕਰਦੇ ਨੀ ਅਸੀਂ ਚੰਗੀ ਤਰ੍ਹਾਂ। ਤਾਂ ਕਰਕੇ ਫਿਰ ਫਾਇਦਾ ਨੀ ਆ ਕਈ ਕਈਆਂ ਦੇ ਉਹੀ ਹੋ ਜਾਂਦਾ ਫਿਰ। ਇਨਫੈਕਸ਼ਨ ਹੋ ਜਾਂਦੀ, ਕਈਆਂ ਨੂੰ ਕਈਆਂ ਨੂੰ ਸਿਖਾਉਂਦਾ ਨਹੀਂ।
ਹਾਂਜੀ। ਹੋਰ ਜਿਵੇਂ, ਉਹ ਹੇਅਰਸ ਦਾ ਕੀ ਕੀ ਹੁੰਦਾ?
ਹਾਂਜੀ।
ਹੇਅਰਸ ਦਾ, ਕੀ ਕੀ ਹੁੰਦਾ ਬਾਲਾਂ ਦਾ।
ਬਾਲਾ ਦਾ ਤਾ ਕੁੱਛ ਨੀ ਇਹੀ ਆ ਬਸ ਆਪਣੀ ਮਤਲਬ ਕੀ, ਓ ਰੱਖੋ ਸਫ਼ਾਈ ਵਗੈਰਾ ਜੋ। ਮਤਲਬ ਕਿ ਗਰੋਥ ਵਧਾਣ ਲਈ, ਸ਼ੈਂਪੂ ਡੇਲੀ ਕਰੋ ਵਧੀਆ ਸ਼ੈਂਪੂ ਲਗਾਓ।
ਹਾਂਜੀ, ਤੇ ਸਮੂਦਨਿੰਗ ਵਗੈਰਾ ਵੀ ਹੁੰਦੀ ਐ? ਉਹ ਕਿਵੇਂ?
ਸਮੂਥਨਿੰਗ ਦਾ ਵੀ ਵਧੀਆ ਹੁੰਦਾ। ਉਹ ਵੀ ਕੀ ਕਹਿੰਦੇ ਵਾਲ ਸਟੇਟ। ਉਹ ਵੀ ਮਤਲਬ ਕਿ ਉਹਨਾਂ ਵੀ ਬਾਅਦ ਚ ਫਾਇਦਾ ਕੋਈ ਨੀਂ, ਨਵੇਂ ਬਾਲ ਆਣ ਤੇ ਫਿਰ ਰਫ ਹੋ ਜਾਂਦੇ ਨੇ ਸਾਰੇ ਤਰਫ ਤੋਂ। ਅਸੀਂ ਕਰਾਈ ਸੀ ਨਾ ਵਾਲ ਬੜੇ ਝੜੇ ਸੀ, ਮੇਰੇ ਮੈਂ ਹੁਣ ਨਹੀਂ ਕਰਾ ਸਕੀ। ਮੈਂ ਕਰਾਈ ਸੀ, ਇੱਕ ਵਾਰੀ ਬੜੀ ਦੇਰ ਹੋ ਗਈ। ਪਰ ਫੇਰ ਮੇਰੇ ਫਾਇਦਾ ਕੋਈ ਨੀ ਹੋਇਆ ਮੈਨੂੰ।
ਹਾਂਜੀ। ਤੇ ਮਤਲਬ ਜਿਵੇਂ। ਉਹ ਜਿਵੇਂ ਸਮੂਦਨਿੰਗ ਕਰਾਂਦੇ ਆ, ਉਸ ਤੋਂ ਬਾਅਦ ਸ਼ੈਂਪੂ ਅਲੱਗ ਲਗਾਣਾ ਪੈਂਦਾ ਫਿਰ।
ਹਾਂਜੀ ਹਾਂਜੀ। ਕੰਪਨੀ ਦਾ ਸ਼ੈਂਪੂ ਲਗਾਣਾ ਚਾਹੀਦਾ। ਲਗਾਉਣਾ ਪੈਂਦਾ ਕੰਡੀਸ਼ਨਰ ਸ਼ੈਂਪੂ। ਹੁਣ ਉਹੀ ਲਗਾਣਾ ਸੀਰਮ? ਉਹਨਾਂ ਦਾ ਹੀ ਲਗਾਣਾ ਪੈਂਦਾ ਗਾਰਨੀਅਰ ਦਾ ਹੋਵੇ ਏਦਾਂ ਵੱਡੇ ਵੱਡੇ ਹੋ ਗਏ।
ਅੱਛਾ।
ਹੋਰ ਤੁਸੀਂ ਕੀ ਕਰਦੇ?
ਬਸ ਅਸੀਂ ਵੇਲੇ ਈ ਹੈਗੇ ਆ ਅਜ-ਕਲ। ਨਈ-ਨਈ ਅਸੀਂ ਤੇ ਕਦੀ ਪਾਲਰ ਚ ਮਤਲਬ ਐਵੇਂ ਕੈ ਲੋ ਕੀ ਵੜੇ ਈ ਨੀ। ਬਾਕੀ ਏਦਾਂ ਹੈਗਾ ਜੀਵੇਂ ਪੀਂਨਅਪ ਵਗੈਰਾ ਕਰਵਾਈ ਏ ਚੁੰਨੀ ਜਾਂ ਫੇਰ ਕਰਲਸ ਕਰਵਾਏ ਹੋਏ ਨੇ ਏਕ ਦੋ ਵਾਰੀ ਆ ਬਾਕੀ ਓਸ ਤੋਂ ਈਲਾਵਾ ਨੀ ਹਾਂਜੀ
ਹੂੰ
ਬਾਕੀ ਹੁਣ ਮਤਲਵ ਜਾਦਾ ਹੋ ਗੇਆ ਕਰੇਜ਼ ਪੈਲੇ ਥੋੜਾ ਘੱਟ ਸੀ ਕਰੇਜ਼ ਹੁਣ ਤੇ ਬੌ ਜਾਦਾ ਹੋ ਗੇਆ
ਤੇ ਤੇ ਜੋਬ ਕਰਦੇ ਹੋ ਕੁਛ ਓ ਪੜ੍ਹਾਈ ਵਗੈਰਾ ਕਰਦੇ ਓ?
ਹਾਂਜੀ ਮੈਂ ਸਟੱਡੀ ਵੀ ਕਰਦੀ ਆ ਨਾਲੇ-ਨਾਲੇ ਪਾਟ ਟੈਮ ਜੋਬ ਵੀ ਕਰਦੀ ਆਂ।
ਅੱਛਾ, ਕੀ ਜੋਬ ਕਰਦੇ ਹੋ?
ਜੋਬ ਮੇਰੀ ਬਸ ਹੈਗੀ ਏ, ਏਦਾਂ ਈ ਜਿਵੇਂ ਓਨਲਾਈਨ ਜੋਬ ਨੀ ਹੁੰਦੀ, ਵੈਬਸਾਈਟ ਬਣਾਉਣੀਆ ਲਿੰਕ ਲਿੰਕ ਵਗੈਰਾ ਬਨਾਨੇ
ਠੀਕ-ਠੀਕ ਵਧੀਆ ਕਾਮ ਏ, ਹਾਂਜੀ ਵਧੀਆ ਕੰਮ। ਵੇਲੇ ਬੈ ਕੇ ਕੀ ਕਰਨਾ ਐ?
ਜੀ ਵੈਸੇ ਵੀ ਨਾ ਹੁਣ ਜਿਵੇਂ ਬੜਾ ਕਰੇਜ ਹੈਗਾ ਪਾਰਲਰ ਦਾ, ਤੇ ਅਪਣਾ ਜੋਗਾ ਬੰਦੇ ਨੂੰ ਆਣਾ ਚਾਹੀਦਾ। ਜਾਦਾ ਨੀ ਮਤਲਬ ਜਿੰਨਾ ਬੰਦਾ, ਹਾਂਜੀ ਕਿ ਬੰਦਾ ਕਿਸੇ ਤੇ ਡਿਪੈਂਡ ਨਾ ਹੋਏ ਕਿ ਤੁਸੀਂ ਮੇਰਾ ਏਹ ਕਰਦੋ, ਉਹ ਕਰਦੋ, ਖੁੱਦ ਅਪਣਾ ਕਰ ਸਕੇ।
ਹਾਂਜੀ।
ਵੈਸੇ ਤੇ ਉਹ ਸਭ ਕੁਛ ਹੀ, ਹੁਣ ਦੇਖੋ ਟੇਲਰ ਦਾ ਕਿੰਨਾ ਜ਼ਰੂਰੀ ਹੈਗਾ ਕੰਮ, ਅਪਣੇ ਸੂਟ ਬੰਦਾ ਆਪ ਸੀ ਲੈਂਦਾ ਏ।
ਸਾਰੇ ਹਾਂ ਸਾਰੇ ।
ਹਾਂਜੀ, ਹੁਣ ਮੈਂ ਵੀ ਸੋਚਿਆ ਛੁਟੀ ਈ ਥੋੜਾ ਬੌਤ ਟੇਲਰ ਦਾ ਬਸ, ਛੁੱਟੀਆਂ ਲੰਘ ਗੀਆਂ ਨੇ ਪਤਾ ਈ ਨੀ ਲੱਗਿਆ।
। ਹਾਂ ਅ ਗਮ ਬਥੇਰੀ ਸੀ ਨਾ ਫੇਰ, ਜਾਣਾ ਕਿੱਥੇ ਬੰਦੇ ਨੇ?
ਹਾਂਜੀ ਏਹ ਵੀ ਹੈਗਾ ਏ, ਧੁੱਪੇ ਤੇ ਵੈਸੇ ਨੀ ਨਿਕਲਿਆ ਜਾਂਦਾ। ਤੇ ਜਿਵੇਂ ਮਤਲਬ ਹੁਣ ਹੁੰਦੇ ਨੇ ਜਿਵੇਂ ਫੇਸ਼ੀਅਲ ਵਗੈਰਾ ਤੇ ਕਾਫੀ ਅ ਟਾਈਪ ਦੇ ਹੁੰਦੇ ਹੋਨਗੇ ਫੇਸ਼ੀਅਲ ਹਨਾ। ਕਰੀਮਾਂ ਵਗੈਰਾ।
ਕਾਫੀ ਹੁੰਦੇ, ਕਾਫੀ ਹੁੰਦੇ ਐ। ਜਿੰਨਾ ਤੁਸੀਂ ਪੈਸੇ ਵਧਾਈਯੋਗੇ ਓਨੇ-ਓਨੇ ਵਧੀ ਜਾਣੇ ਅੱਗੇਓ।
ਹਾਂਜੀ।
ਹੂੰ।
ਤੇ ਇੱਕ ਮੈਂ ਸੁਣੀ ਏ ਮੈਂਗੋ ਬਲੀਚ ਕਰਕੇ ਸੁਣੀ ਏ।
ਹਾਂਜੀ-ਹਾਂਜੀ।
ਤੇ ਵਧੀਆ ਹੁੰਦੀ ਏ ਓ?
ਹਾਂ ਬੋਤ, ਬੋਤ ਵਧੀਆ ਰਿਜ਼ਲਟ ਆਂਦਾ ਏਦਾ।
ਅੱਛਾ-ਅੱਛਾ, ਇੱਕ ਗੋਲਡ ਹੁੰਦੀ ਏ ਹਨਾ? ਇੱਕ ਡਾਇਮੰਡ
ਦੀ ਆਂਦੀ ਏ, ਅਮ ਡਾਇਮੰਡ ਦੀ ਹੁੰਦੀ ਏ ਫਰੂਟ ਕਰੀਮ, ਫਰੂਟ ਬਲੀਚ ਹੁੰਦੀ ਏ। ਮਤਲਬ ਬਹੋਤ ਜਿਆਦਾ ਹੁੰਦੀਆ, ਹਲਦੀ ਵਾਲੀ ਵੀ ਬਲੀਚ ਹੁੰਦੀ ਏ।
ਅੱਛਾ-ਅੱਛਾ ਬਸ ਉਹੀ ਹੈ ਨਾ ਜੀ ਡਿਸ ਕਿਨ ਤੇ ਜੋ ਸੂਟ ਕਰੇ।
ਹਾਂਜੀ।
ਹੋਰ ਬਲੀਚ ਹੋ ਗਈ, ਫੇਸ਼ੀਅਲ ਵੀ ਕਾਫ਼ੀ ਟਾਏਪ ਦੇ ਹੁੰਦੇ ਨੇ।
ਹਾਂਜੀ ਫੇਸ਼ਅਲ ਵੀ ਕਾਫੀ, ਬ੍ਰਈਡਲ ਵੀ ਹੁੰਦਾ, ਬ੍ਰਾਇਡਲ ਦਾ ਅਲੱਗ ਹੁੰਦਾ, ਦੂਸਰਾ ਅਲੱਗ ਹੁੰਦਾ ਐ। ਪਿੰਪਲ ਵਗੈਰਾ ਦਾ ਲਾਗ ਹੁੰਦਾ ਏ।
ਅਛਾ ਤੇ ਜਿਵੇਂ ਅਗਰ ਅਸੀਂ ਕਰਵਾਨੇ ਆਂ ਤੇ ਪਿੰਪਲ ਰਿਡਿਊਸ ਹੁੰਦੇ ਨੇ?
ਹਾਂ ਫ਼ਰਕ ਪੈਂਦਾ, ਹੂੰ।
ਹੋਰ ਕੀ ਕੀ ਹੁੰਦਾ ਹੈ?
ਬਸ ਆਹੀ ਹੁੰਦਾ, ਫੇਸ਼ੀਅਲ ਹੁੰਦਾ, ਬਲੀਚ ਹੁੰਦੀ, ਆਹੀ ਹੁੰਦਾ ਥਰੈਡਿੰਗ ਵਗੈਰਾ ਕਰਵਾ ਤੇ ਪਾਠ ਕਰਿਆ ਕਰ।
ਹੂੰ ਤੇ ਕਲੀ-ਕਲੀਨਜਿੰਗ ਵਗੈਰਾ।
ਕਲੀਜਿੰਗ ਵੀ ਹੁੰਦੀ, ਉਹ ਕਲੀਨਜਿੰਗ ਨਾਲ ਉਹ ਹੁੰਦੀ, ਸਾਡੀ ਟੈਨਿੰਗ ਨਿਕਲ ਜਾਂਦੀ ਹੈ ਥੋੜੀ ਬਹੁਤੀ। ਹੂੰ
ਵੈਸੇ ਵੀ ਗਰਮੀ ਚ ਬਹੁਤ ਜਿਆਦਾ ਟੈਨਿੰਗ ਹੁੰਦੀ ਐ।
ਹੂੰ,
ਤੇ ਜਿਵੇਂ, ਜਿਵੇਂ ਕਹਿੰਦੇ ਨੀ ਹੁਣ ਮਤਲਬ ਕਾਫੀ ਚੀਜ਼ਾਂ ਗਲੋ ਵਾਸਤੇ ਘਰੇਲੂ। ਪਾਏ ਜਿਵੇਂ ਦੇਖੋ, ਟੈਨਿੰਗ ਨੂੰ ਲੈ ਕੇ ਕਹਿੰਦੇ ਨੇ ਨਾ ਹਲਦੀ ਸਾੜ ਕੇ ਤੇ ਵਿੱਚ ਪਤਾ ਨੀ ਕੋਕੋਨਟ ਓਇਲ ਸ਼ਾਇਦ।
ਓਨੁ ਸਾੜ ਕੇ ਨੀ, ਵੈਸੇ ਹਲਦੀ, ਬੇਸਨ ਵਗੈਰਾ। ਨਿੰਬੂ ਪਾਲੋ, ਔਵੀਂ ਲਗਾ ਲੋ।
ਕਹਿੰਦੇ ਨੇ ਹਲਦੀ ਨੂੰ ਰੋਸਟ ਕਰਕੇ ਨਾ, ਭੁੰਨ ਕੇ ਮਤਲਬ ਥੋੜ੍ਹੀ ਕਾਲੀ ਹੋ ਜਾਂਦੀ ਹੈ। ਕਿਉਂਕਿ ਇੱਕਦਮ ਅ ਹਾਂਜੀ ਕਿਉਂਕਿ ਕੱਚੀ ਹਲਦੀ ਲਾਓ ਨਾ, ਫਿਰ ਉਹ ਪੀਲਾ- ਪੀਲਾ ਕਰ ਦੇੰਦੀ ਐ ਫੇਸ।
ਅੱਛਾ ਜੀ।
ਤੇ, ਉਹਨੂੰ ਮੈਂ ਵੇਖਿਆ ਸੀ ਅ ਕਿਧਰੇ ਯੂਟੀਊਬ ਤੇ ਸ਼ਾਇਦ ਯਾ ਮੇਰੇ ਫਰੈਂਡ ਨੇ ਦੱਸਿਆ ਸੀ ਕਿ, ਐਨੂ ਹਲਦੀ ਨੂੰ ਰੋਜ਼ ਅ ਭਰਕੇ ਉਹਦੇ ਵਿ ਫੇਸ ਤੇ, ਤੇ ਉਹਨੂੰ ਤੁਸੀਂ ਦਸ-ਪੰਦਰਾਂ ਮਿੰ ਤੱਕ ਛੱਡ ਦੋ, ਤੇ ਫੇਰ ਉਸ ਤੋਂ ਬਾਅਦ ਜਿਵੇਂ ਤੁਸੀਂ ਨਾਣਾ ਐ। ਫੇਸ ਵਾੱਸ਼ ਕਰ ਲੋ, ਤੇ ਉਹ ਬਿਲਕੁਲ ਮਤਲਬ ਵਧੀਆ ਰਿਜ਼ਲਟ ਆਂਦਾ ਏ, ਟੈਨਿੰਗ ਬਿਲਕੁਲ ਨੀ ਰਹਿੰਦੀ।
ਅੱਛਾ।
ਹਾਂਜੀ।
ਠੀਕ।
ਹੋਰ ਵੈਸੇ ਤੇ ਸਭ ਤੋਂ ਬੈਸਟ ਹੈਗਾ, ਕੋਕੋਨਟ ਓਇਲ ਤੇ ਹੇਨਾ, ਸਕਿੰਨ ਵਾਸਤੇ।
ਹੂੰ, ਰਾਤੀ ਲਗਾ ਕੇ ਸੋਵੋ ਕਹਿੰਦੇ।
ਹਾਂਜੀ, ਮਤਲਬ ਜਿਵੇਂ ਪੁਰਾਣੇ ਤੋਂ ਪੁਰਾਣੇ ਦਾਗ ਨਹੀਂ-ਨਹੀਂ ਕਿੱਥੇ, ਟਾਈਮ ਹੀ ਨੀ ਹੁੰਂਦਾ।
ਅੱਛਾ, ਤੂਹਾਡੇ ਮੰਮੀ?
ਮੰਮੀ ਤੇ, ਪਹਿਲੇ ਮੰਮੀ ਨੇ ਸ਼ੁਰੂ ਕੀਤਾ ਸੀ, ਵਿੱਚ ਕਿ ਮਲਾਈ ਲਗਾਉਂਦੇ ਸੀ ਫੇਸ ਤੇ।
ਅਸੀਂ।
ਉਹ ਕਿਸੇ ਨੇ ਕਿਹਾ ਸੀ, ਫੇਰ ਬਸ ਹੁਣ ਤੁਹਾਨੂੰ ਪਤਾ ਹੀ ਇਹ। ਕਿੰਨਨਾ ਬੰਦਾ ਨਾ ਦੋ ਤਿੰਨ-ਦਿਨ ਕਰ ਲਏਗਾ, ਹਫ਼ਤਾ ਕਰ ਲਏਗਾ, ਫੇਰ ਕੰਮ ਚ ਉਲਝਿਆ ਹੋਇਆ ਬੰਦਾ ਨਹੀਂ ਕਰ ਸਕਦਾ।
ਹੂੰ, ਉਹ ਤੇ
ਹਾਂਜੀ, ਨਾਲੇ ਆ ਵੀ ਸਕਿਨ-ਕੇਅਰ ਰੂਟੀਨ ਚ ਚੱਲ
ਹੂੰ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਕਟੇ ਜਾ ਹੈਲੋ। ਹੋ ਗਈ। ਹੈਲੋ। ਨੈਟ ਹੋ ਗਈ ਐ। ਅੱਠ ਮਿੰਟ ਹੋਏ ਆ